ਹੈਲੋ।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
ਹੋਰ ਸੁਣਾਓ?
ਜੀ, ਵਧੀਆ, ਵਧੀਆ। ਤੁਸੀਂ ਸੁਣਾਓ? ਕਿਦਾਂ ਸਤਕਾਰ
ਹਾਂਜੀ। ਸਭ ਘਰ ਸਭ ਵਧੀਆ। ਬੜੇ ਦਿਨਾਂ ਬਾਅਦ ਫੋਨ ਕੀਤਾ, ਤੁਸੀ।
ਹਾਂ, ਬਸ ਮੈਂ ਕਿਹਾ ਚਲੋ, ਬਹੁਤ ਦਿਨ ਹੋਗੇ ਨੇ ਗੱਲ ਨੀ ਕੀਤੀ। ਔਰ ਗੱਲ ਕਰਾਂ ਤੁਹਾਡੇ ਨਾਲ, ਅਤੇ ਤੁਹਾਡੇ ਕੋਲ ਪੁੱਛਣਾ ਸੀ ਉਹ ਪੇਠਾ ਕਿਸ ਤਰ੍ਹਾਂ ਬਣਾਂਦੇ ਹੋਨ ਪੇਠਾ ਪੇਠਾ। ਔਰ ਉਹਦਾ ਸਬਜ਼ੀ ਵਾਲਾ। ਪੇਠਾ ਐ ਦੋਨੋਂ ਮੈਨ ਦੱਸ ਦਿਓ ਜ਼ਰਾ ਕੀ, ਕੀ ਪੈਂਦਾ, ਕਿਸ ਤਰ੍ਹਾਂ ਬਣੇ?
ਖੱਟਾ-ਮਿੱਠਾ ਜਿਹੜਾ ਬਣਾਂਦੇ ਅਸੀਂ ਸੀ ਤਾਂ ਕੀ ਬੋਲਦੇ ਉਹਨੂੰ ਹਲੀ ਬੋਲਦੇ ਕੋਈ ਹਲਵਾ ਹਾਂ। ਕੋਈ ਕੁਛ ਬੋਲਦਾ ਪੰਜਾਬੀ ਹੈ ਨਾ ਠੀਕ ਹੈ।
ਸਾਡੇ ਚ ਤੇ ਉਸ ਤਰਾ ਹੀ ਬੋਲਦੇ-
ਹਾਂਜੀ, ਹਾਂ ਇੱਕ ਤਾਂ ਨਾ ਇੱਕ ਪੱਕ ਜਾਂਦਾ ਜੇ ਲਾਲ ਜਿਹਾ ਹੋ ਜਾਂਦਾ ਹੈ ਤਾਂ ਉਹਦੇ 'ਤੇ ਛਿਲਕੇ ਉਤਾਰ ਦਿੰਦੇ ਹਾਂ ਅਸੀਂ ਲੋਕ। ਪੱਕ ਜਾਂਦਾ ਜਿਹੜਾ ਇਹ। ਇੱਕ ਉਹ ਥੋੜ੍ਹਾ ਹਰਾ ਹਰਾ ਹੁੰਦਾ ਕੱਚਾ ਕੱਚਾ ਹੁੰਦਾ। ਤੇ ਉਹਨੂੰ ਤੇ ਭਾਵੇਂ ਮੈ ਛਿੱਲ ਸਮੇਤ ਹੀ ਤੁਸੀਂ ਉਹਨੂੰ ਕੱਟ ਲਾਉਣਾ ਤੇ ਉਹ ਵੀ ਟੇਸਟੀ ਬਣਦਾ ਜੇ ਹਲਕਾ ਹਲਕਾ ਛਿਲਕਾ ਲਾਹ ਲਓ ਕੁੱਛ ਪੱਕਿਆਂ ਦਾ ਲੱਗਦਾ ਪਿਆ ਤੇ ਉਹ ਸ਼ਿਲਕਾ ਤੇ ਜੇ ਕੂਲਾ ਇਕ ਦਮ ਨਰਮ ਜਿਹਾ ਲਓਗੇ ਨਾ ਤੇ ਉਹਦੇ ਛਿਲਕੇ ਵੀ ਬੜੇ ਸਵਾਦ ਲੱਗਦੇ ਜੇ। ਜਿਆਦਾਤਰ ਤੁਹਾਨੂੰ ਵੇਖੋਗੇ ਨਾ ਤੁਸੀਂ ਭੰਡਾਰ ਇਹ ਵਿੱਚ ਮਿਲੇਗਾ ਤੁਹਾਨੂੰ ਜਿਹੜੇ ਆਲੂ ਪੂੜੀ ਤਾਂ ਹਲਵੇ ਦੀ ਸਬਜ਼ੀਆਂ ਹਲ ਜਾਂ ਜਿਹੜੇ ਦੁਕਾਨਾਂ ਹਲਵਾਈਆਂ ਦੀਆਂ ਦੁਕਾਨਾਂ ਉੱਥੇ ਲੋਕੀ ਸਪੈਸ਼ਲ ਕਹਿਣਗੇ। ਸਾਨੂੰ ਪੇਠੇ ਦੀ ਸਬਜ਼ੀ ਵੀ ਚਾਹੀਦੀ ਹੈ।
ਹਾਂਜੀ ਹਾਂਜੀ ਓਹੀ ਬੈਠਾ ਦੀ ਗੱਲ ਕਰਨ
ਜੀ ਹਾਂਜੀ ਉਹ ਵਾਲਾ ਤੁਸੀਂ ਬਣਾਓ ਪਿਆਜ਼ ਥੋੜ੍ਹੇ ਲੰਬੇ ਲੰਬੇ ਕੱਟਣੇ ਜੇ ਮਤਲਬ ਤੁਸੀਂ ਅੱਧਾ ਇੱਕ ਕਿੱਲੋ ਪੇਠਾ ਲਏ ਲਓ ਤੇ ਦੋ ਤਿੰਨ ਪਿਆਜ ਲਓ ਲੰਬੇ ਜਿਵੇਂ ਅਸੀਂ ਪਲਾਜ ਕੱਟ ਦੇ ਆ ਨਾ ਲੰਬੇ ਲੰਬੇ ਪਿਆਜ ਉਸ ਤਰ੍ਹਾਂ ਦੇ ਦੋ ਤਿੰਨ ਪਿਆਜ ਕੱਟ ਲੋ ਅਤੇ ਤੇਲ 'ਚ ਬਣਦਾ ਜੇ ਸਰਸੋਂ ਤੇਲ 'ਚ ਜ਼ਿਆਦਾ ਟੇਸਟ ਹੀ ਬਣਦਾ ਏ।
ਠੀਕ ਹੈ
ਹਾਂ ਸਰਸੋ ਦਾ ਤੇਲ ਗਰਮ ਕਰ ਲੋ ਤੇ ਪਿਆਜ ਜਿਹੜੇ ਲੰਬੇ ਲੰਬੇ ਅਸੀਂ ਕੱਟੇ ਆ ਉਹ ਔਰ ਮੇਥਰੇ ਮੇਥਰੇ ਤੁਹਾਨੂੰ ਪਤਾ ਜਿਹੜੇ ਕੜੀ 'ਚ ਵੀ ਪੈ ਜਾਂਦੇ ਆ ਮੇ ਮੇਥੀ ਦਾਨਾ ਮੇਥੀ ਦਾਣਾ ਜਿਹਨੂੰ ਬੋਲਦੇ ਆ ਉਹ ਮੇਥੇ ਪਾਓ ਹਿੰਗ। ਪਾਓ ਤੇ ਫਿਰ ਪਿਆਜ਼ ਪਾ ਦਿਓ ਤੁਸੀਂ ਸਭ ਤੋਂ ਪਹਿਲੇ ਹੀਂਗ ਪਾਓ ਮੇਥਰੇ ਪਾਓ ਤੇ ਫਿਰ ਪਿਆਜ ਪਾ ਦਿਓ ਅਤੇ ਥੋ ਜਿਹੜਾ ਪਿਆਜ਼ ਹੈ ਨਾ ਜ਼ਿਆਦਾ ਲਾਲ ਨਹੀਂ ਕਰਨਾ ਬਰਾਊਨ ਬਰਾਊਨ ਜਿਹਾ ਈ ਕਰਨਾ ਕ ੱਚਾ। ਦਾ ਕੱਚਾ ਤਲਬ ਥੋੜ੍ਹਾ ਜਿਹਾ ਭੁੱਜ ਜੇ ਲਾਲ ਨਹੀਂ ਕਰ ਦੇਣਾ ਇੱਕਦਮ ਕੜਕ ਨਹੀਂ ਕਰਨਾ ਫੇਰ ਤੁਸੀਂ ਆਪਣੇ ਸਾਰੇ ਮਸਾਲੇ ਪਾ ਦਿਓ ਨਮਕ ਨਮਕ ਮਿਰਚ ਹਲਦੀ ਸੂ ਕਾ ਧਨੀ ਫਰ ਤੁਸੀਂ ਜਿਹੜਾ ਪੇਠਾ ਕੱਦੂ ਲਿਆਂਦਾ। ਤੁਸੀਂ ਜੋ ਵੀ ਬੋਲਦੇ ਹੋ ਉਹਨੂੰ ਉਹ ਪਾ ਦਿਓ ਅਤੇ ਮਿਲਾ ਦਿਓ ਪਾਣੀ ਪਾ ਦੋ ਥੋੜਾ ਜਿਹਾ ਅਗਰ ਚਾਹੁੰ
ਛਾ
ਪਾਣੀ ਛੋੜਦੇ ਕੇ ਨਾ ਅਤੇ ਹਿਲਾ ਵਿੱਚ ਚੱਲ ਥੋੜ੍ਹਾ ਜਿਹਾ ਥੋੜ੍ਹੀ ਦਾ ਪੰਜ ਮਿੰਟ ਇਹਨੂੰ ਤੁਸੀਂ ਢੱਕ ਕੇ ਰੱਖ ਦਿਓ ਅਤੇ ਥੋੜ੍ਹੀ ਦੇਰ ਬਾਅਦ ਜਬ ਚੈੱਕ ਕਰੋਗੇ ਨ ਚੀਨੀ ਜਾਂ ਗੁੜ ਪਾ ਦਿਓ ਖੱਟਾ ਮਿੱਠਾ ਜਿਹਾ ਬਣਾਉਣਾ ਜੇ ਤੇ ਲਾਸਟ ਵਿੱਚ ਜਿਹੜੇ ਪਾਓਗੇ ਕਿਉਂਕਿ ਕਈ ਵਾਰੀ ਹੁੰਦਾ ਆਮਚੂਰ ਅਸੀਂ ਪਹਿਲੇ ਪਾ ਦੇਈਏ ਤੇ ਉਹ ਚੀਜ਼ ਗਲਦੀ ਨਹੀਂ ਹੈ ਹਾਂ ਤੇ ਫੇਿਰ ਅਸੀਂ ਲਾਸਟ ਵਿੱਚ ਆਮਚੂਰ ਪਾ ਦਿੰਨਾ ਤੇ ਬਹੁਤ ਟੇਸਟੀ ਬਣਦਾ ਜੇ ਕੱਚਾ ਕੱਚਾ ਵੀ ਖਾ ਖਾਓ ਨਾ ਤਾਂ ਵੀ ਤੁਹਾਨੂੰ ਸੁਆਦ ਜਿਹਾ ਲੱਗੇਗਾ ਕਈ ਲੋਕ ਹ ਕਈ ਲੋਕ ਬਿਲਕ ਬਿਲਕੁਲ
ਹੈਲੋ ਹਾਂਜੀ ਹੈਲੋ ਵਿੱਚ ਤੁਹਾਡਾ ਫੋਨ ਆਾਰਾ ਫੋਨ ਕੱਟੋ ਤੁਸੀਂ ਵਿੱਚੋਂ
ਕੱਟ ਨਹੀਂ ਰਿਹਾ ਚਲੋ ਤੁਸੀਂ ਕਰੋ ਗੱਲ ਆਪਣੇ ਆਪ ਕੱਟ
ਹਾਂ ਹਾਂ ਤੇ ਬਸ ਉਹੀ ਨਾ ਮੈਂ ਬਾਰ ਬਾਰ ਤੁਹਾਡੀ ਆਵਾਜ਼ ਕੱਟੀ ਜਾਂਦੀ ਸੀ ਤੇ ਉੱਧਰੋਂ ਫੋਨ ਦੀ ਆਵਾਜ਼ ਚਾਰ
ਹਾਂ ਆਪਣੇ ਆਪ ਕੱਟਿਆ ਜਾ ਕੱਟਿਆ ਗਿਆ ਪਤਾ ਉਹ ਬਸ ਕਈ ਲੋਕ ਘੁਲਵਾ ਖਾਂਦੇ ਕਈ ਲੋਕ ਥੋੜ੍ਹਾ ਖੜਾ ਖੜਾ ਖਾਂਦੇ ਆ ਜ਼ਿਆਦਾ ਘੁੱਲਮਾ ਨਹੀਂ ਖਾਂਦੇ ਕੋਈ ਦਾ ਮਤਲਬ ਥੋੜ੍ਹਾ ਜਿਹਾ ਬਸ ਇਹ ਦੇਖ ਲਉ ਤੁਸੀਂ ਚੈੱਕ ਕਰ ਦਿਉ ਮਤਲਬ ਚਾਕੂ ਨਾਲ ਜਾਂ ਹੱਥ ਨਾਲ ਵੀ ਦੱਬ ਦਬਾ ਕੇ ਦੇਖ ਲਓ ਜਿਵੇਂ ਆਲੂ ਬੋਇਲ ਹੋ ਜਾਂਦਾ ਕ ਪੱਕ ਜਾਂਦਾ ਇਸ ਤਰ੍ਹਾਂ ਹੋ ਗਿਆ ਹੈ ਅਤੇ ਬੇਸ਼ੱਕ ਤੁਸੀਂ ਜ਼ਿਆਦਾ ਕੜਸ਼ੀ ਨਹੀਂ ਮਾਰੋ ਕੱਚਾ ਐਂਨ ਜ ਹੀ ਰਹਿਣ ਦਿਉ ਖੜ੍ਹਾ ਖੜਾ ਹੀ ਜਿਸ ਤਰ੍ਹਾਂ ਤੁਹਾਡੇ ਬੱਚਿਆਂ ਨੂੰ ਜਾਂ ਤੁਹਾਨੂੰ ਜਿਹੋ ਜਿਹਾ ਪਸੰਦਓ ਉਹ ਖਾਓ ਪੂੜੀ ਨਾਲ ਵੀ ਬੜਾ ਟੇਸਟੀ ਲੱਗਦਾ ਹੈ
ਹਾਂ ਅਸੀਂ ਤਾਂ ਪੌੜੀ ਨਾਲ ਖਾਂਦੇ ਹ
ਮੇਰੇ ਬੱਚੇ ਵੀ ਪੂੜੀ ਨਾਲ ਹੀ ਪਸੰਦ ਕਰਦੇ ਆ ਖਾਣਾ ਨਹੀਂ ਤਾਂ ਪਰੌਂਠੀ ਨਾਲ ਵੀ ਸਵਾਦ ਲੱਗਦਾ ਪਰੌਂਠੀ ਬਣਾਓ ਨਾਲ ਪਰੌਂਠੀਆਂ ਨਾਲ ਵੀ ਬਣਾਓ ਉਹੀ ਬੜਾ ਟੇਸਟੀ ਲੱਦਾ ਬਾਕੀ ਤੁਹਾਡਾ ਮ ਖੱਟਾ ਮਿੱਠਾ ਨਹੀਂ ਬਣਾ ਤੇ ਚੀਨੀ ਨਹੀਂ ਪਾਓ ਤੁਸੀਂ ਖ ਮਿੱਠਾ ਨਹੀਂ ਬਣਾਉਣਾ ਚਾਹੁੰਦੇ ਤੁਹਾਨੂੰ ਨਹੀਂ ਸਵਾਦ ਅਨ
ਨਹੀਂ ਨਹੀਂ ਉਹ ਤਾਂ ਫਿਰ ਸਵਾਦ ਹੀ ਨਹੀਂ ਆਏਗਾ ਨਾ ਖੱਟਾ ਮਿੱਠਾ ਤਾਂ ਹੀ ਸਵਾਦ ਆਉਂਦਾ
ਇਹ ਇੰਜ਼ ਖਟਾ ਮਿੱਠਾ ਬਣਾ ਕੇਥੋੜ੍ਹੀ ਚੀਨੀ ਜਾਂ ਗੁੜ ਪਾ ਲਓ ਥੋੜ੍ਹਾ ਜਿਹਾ ਤੇ ਜੀ ਅਸੀਂ ਅਤੇ ਇੰਝੀ ਬਣਾਉਂਦੇ ਜੇ ਬਹੁਤ ਸਵਾਦ ਲੱਗਦਾ ਮੇਰੇ ਬੱਚਿਆਂ ਨੂੰ ਵੀ ਕਦੀ ਕਦੀ ਬਣਾਉਦੇ ਪਰ ਕਹਿੰਦੇ ਮੰਮੀ ਡੇਲੀ ਨਹੀਂ ਬਣਾਉਣਾ ਤੁਸੀਂ ਸੋਚੋ ਅਸੀਂ ਖਾ ਲੈਂਦੇਾਂ ਤਾਂ ਤੁਸੀਂ ਡੇਲੀ ਬਣਾਉਣ ਲੱਗ ਜਾਓ
ਹਾਂ ਨਹੀਂ ਮ ਪੰਦਰਾਂ ਦਿਨ ਮਹੀਨੇ ਬਾਅਦ
ਮਹੀਨੇ ਦੋ ਮਹੀਨੇ ਬਾਅਦ ਚਲੋ ਅੱਜ ਆ ਬਣਾ ਲੈਂਦੇ ਆ ਅੱਜ ਤੁਸੀਂ ਘਰ ਹੋ ਦੇ ਨਾਲ ਪੂੜੀਆਂ ਤਲਾਂਗੇ ਨਾਲ ਸਬਜ਼ੀ ਬਣਾਵਾਂਗੇ ਬਾਈ ਤੇ ਫਿਰ ਮੌਸਮ ਦੇ ਅਕੋਡਿੰਗ ਵੀ ਚੰਗਾ ਲੱਗਦਾ ਜੇ ਕਿਤੇ ਮੌਸਮ ਵੀ ਠੀਕ ਹੀ ਹੋਏ ਨਾ ਬਹੁਤ ਹੀ ਗਰਮੀ ਹੋ ਨਾ ਹੀ ਠੰਢ ਤਾਂ ਨਹੀਂ ਚਲੋ ਕਹਿ ਸਕਦੇ ਗਰਮੀ ਨਹੀਂ ਜਾਦਾ ਹੋਣੀ ਚਾਹੀਦੀ ਫਿਰ ਜਿਹੜਾ ਬੰਦਾ ਰਸੋਈ 'ਚ ਖਲੋਏਗਾ ਉਹ ਤਾਂ ਰਸੋਈ ' ਵੀ ਜਿਹੜਾ ਖਲੋਏਗਾ ਉਹਨੂੰ ਤਾਂ ਪਰੇਸ਼ਾਨੀ ਲੱਗੇਗੀ ਨਾ ਪੂੜੀਆਂ ਤਲਦਿਆ ਹਾਂ ਉਹਦੀ ਪਰੇਸ਼ਾਨੀ ਹੋਰ ਸਭ ਕੁਛ ਵੀ ਸਭ ਕੁਛ ਵੇਖਣਾ ਪੈਂਦਾ ਬੱਚਾ
ਨਹੀਂ ਉਹ ਤਾਂ ਗੱਲ ਸਹੀ ਤੁਹਾਡੀ ਉਹ ਤਾਂ ਵਧੀਆ ਪੂੜੀਆਂ ਜ ਅੱਛੀ ਬਣ ਜਾਂਦੀ ਝੱਟਪਟ
ਹਾਂ ਬਣ ਤਾਂ ਜਲਦੀ ਜਲਦੀ ਜਾਂਦੀਆਂ ਹਾਂ ਹਾਂ ਪੂੜੀਆਂ ਸਵਾਦ ਵੀ ਲੱਗਦੀ ਸਵਾਦ ਵੀ ਲੱਗਦੀਆਂ ਜੇ ਗਰਮ ਗਰਮ ਖਵਾ ਮੈਨੂੰ ਤਾਂ ਮਤਲਬ ਮੈਨੂੰ ਤਾਂ ਮਜ਼ਾ ਵੀ ਤਾਂਾਦੀ ਜਾਂਦਾ ਕਿ ਗਰਮ ਗਰਮ ਕੋਈ ਖਾਂਦਾ ਜਾਏ ਨਾਲ ਨਾਲ
ਹਾਂਜੀ ਸਹੀ ਸਹੀ
ਖਾਈ ਜਾੇਏਦਾ ਤੇ ਨਾ ਹੀ ਗਿਣਤੀ ਵੀ ਨੀ ਪਤਾ ਲੱਗਦੀ ਜਿਆਦਾ ਵੀ ਖਾਧੀ ਜਾਂਦੀ ਹੈ ਰੋਟੀ ਥੋੜ੍ਹੀ ਜਿਹੀ
ਉਹ ਤੇ ਹੈ ਹੀ ਹੈ ਜੇ ਚੀਜ਼ ਸਵਾਦ ਬਣੀ ਤੇ ਫਿਰ ਸਾਰੇ ਹੀ ਖਾ ਲੈਂਦੇ ਨੇ ਇਹ ਸਵਾਦ ਤਾਂ ਹੈਗਾ ਔਰ ਉਹ ਮਿੱਠਾ ਵੀ ਇੱਕ ਬਣਦਾ ਪੇਠਾ ਇਹ ਵਾਲਾ ਕੱਦੂ ਮਿੱਠਾ ਬਣਦਾ ਦੇਸੀ ਘਿਓ ਪਾ ਕੇ
ਪਾਗੇ ਤੇ ਸਾਡੀ ਵੀ ਅਸੀਂ ਤੁਹਾਨੂੰ ਦੱਸੀਏ ਨਾ ਸਹੀ ਗੱਲ ਤੇ ਅਸੀਂ ਸਾਡੀ ਦਾਦੀ ਬਣਾਉਂਦੇ ਹੁੰਦੀ ਸੀ ਅਸੀਂ ਬਹੁਤ ਸਵਾਦ ਨਾਲ ਖਾਂਦੇ ਹੁੰਦੇ ਅਸੀਂ ਕ ੂੰ ਇਹਨੂੰ ਨਾ ਕੱਦੂ ਕਸ ਜਿਹੜਾ ਲਾਲ ਵਾਲਲਾ ਹੋ ਜਾਂਦਾ ਹੈਏ ਜਿਹੜਾ ਪੱਕ ਜਾਂਦਾ ਪੇਠਾ ਕੱਦੂ ਹੁੰਦਾ ਨਾ ਇੱਕ ਇੱਕ ਤੇ ਇਹ ਹਰਾ ਜਿਹੜਾ ਸੀਗਾ ਉਹ ਮੋਟਾ ਜਿਹੜਾ ਲਾਲ ਹੋ ਜਾਂਦਾ ਹੈ ਜਿਹਦਾ ਛਿਲਕਾ ਭੱਕ ਜਾਂਦਾ ਹੈਏ ਉਹ ਵਾਲਾ ਕੱਦੂ ਲੈਂਦੇ ਹੁੰਦੇ ਸੀ ਉਹਨੂੰ ਕੱਦੂ ਕਸ ਕਰਨਾ ਸੀ ਤੇ ਫੇਿਰ ਉਹਨੂੰ ਕੀ ਕਰਨਾ ਚੀਨੀ ਬਾਗ ਰੱਖ ਦੇ ਨਾ ਹਲਕੇ ਸੇਕ ਤੇ ਹਲਕੇ ਸ ਇੱਕ ਤੇ ਜਿਵੇਂ ਤੁਸੀਂ ਗਾਜਰ ਦਾ ਹਲਵਾ ਨੀ ਬਣਾਉਂਦੇ ਗਾਜਰ ਦਾ ਹਲਵਾ ਬਣਾਉਂਦੇ ਹੋ ਗਾਜਰਾਂ ਰੱਖ ਰਨ ਦਿਓ ਬੋਇਲ ਕਰਨੀ ਆ ਹਲਕਾ ਹਲਕੀ ਚੀਨੀ ਪਾ ਕੇ ਜੋ ਵੀ ਜਿੰਨੀ ਚੀਨੀ ਮਿੱਟੀ ਠਾ ਤੇ ਤੁਹਾਡੀ ਆਪਣੀ ਇੱਛਾ ਹੈ ਨਾ ਉਹ ਪਾ ਕੇ ਰੱਖ ਦਿਓ ਫ ਤੁਹਾਨੂੰ ਉਹ ਉਹ ਬਣਾਓਗੇ ਉਹ ਆਪਣੇ ਆਪ ਪਾਣੀ ਛੋੜ ਦੇਗਾ ਆਪਣੇ ਆਪ ਪੱਕਦਾ ਜਾਏਗਾ ਲਾਸਟ ਚ ਤੁਸੀਂ ਭਰ ਕੇ ਕੜਸੀ ਘਿਓ ਦੀ ਪਾ ਦੋ ਰ ਡਰਾਈ ਫਰੂਟ ਆਪਣੀ ਮਰਜ਼ੀ ਤੇ ਪਾਓ ਹਮ ਬਦਾਮ ਪਾ ਦੋ ਖਰਬੂਜੇ ਦੇ ਬੀਜ ਪਾ ਦੋ ਇਹ ਚੀਜ਼ਾਂ ਪਾਓ ਤੇ ਬਹੁਤ ਸਵਾਦ ਬਣਦਾ ਜੇ ਇਹ ਵੀ
ਅੱਛਾ ਕੋਈ ਵਿੱਚ ਖੋਪਾ ਪਾਾਲੋ ਵਿੱਚ
ਆਪ ਦੀ ਯਾਦ ਕਰਵਾ ਦਿੱਤੀ ਜੇ ਸਾਡੀ ਦਾਦੀ ਸਾਨੂੰ ਖਵਾਉਂਦੀ ਹੁੰਦੀ ਸੀ
ਹਾਂ ਨੀਚੇ ਕਹਿੰਦੇ ਮੈਂ ਵੀ ਕਿਧਰੇ ਖਾਧ ਸੀ ਉਹਦੇ ਵਿੱਚ ਹੈੱਗਾ ਸੀ ਖਸਖਾਸ ਪਈ ਸੀ ਕਿਸ਼ਮਿਸ਼ ਸੀ ਖੋਪਾ ਪਾਇਆ ਹੋਇਆ ਸੀ ਵਿੱਚ
ਮਰਜੀ ਤੁਸੀਂ ਆਪਣਾ ਬਹੁਤ ਸਵਾਦ ਬਣਦਾ ਹਾਂਜੀ ਪਤਾ ਨੀ ਲੱਗਦਾ ਮਤਲਬ ਸਾਡੀ ਦਾਦੀ ਬਣਾਉਦੀ ਸੀ ਸਾਨੂੰ ਫਿਰ ਪੁੱਛਣਾ ਕਿ ਕਾਹਦਾ ਬਣਿਆ ਹੋਇਆ ਲੋਕੀ ਦਾ ਬਣਦਾ ਲੋਕੀ ਦਾ ਹਲਵਾ ਵੀ ਇੰਝੀ ਬਣਦਾ ਜੇ ਇਕ ਦਮ ਬੜਾ ਸਵਾਦ ਲੱਗਦਾ ਦਾ ਜੇ ਵੀ ਇਹ ਵੀ ਉਹ ਵੀ ਇੰਝ ਕੱਦੂ ਕਸ ਕਰਕੇ ਇਸ ਤਰ੍ਹਾਂ ਸਭ ਕੁਛ ਚੀਨੀ ਪਾ ਕੇ ਰੱਖਦੇ ਉਹਦੇ ਵਿੱਚ ਦੁੱਧ ਵੀ ਪਾ ਸਕਦੇ ਹੋ ਤੁਸੀਂ ਲੋਕੀ ਵਾਲਲੇ ਚ ਤੇ ਹਾਂ।
ਅੱਛਾ।
ਬਣਾ ਕੇ ਦੇਖੋ ਥੋੜਾ ਥੋੜਾ ਬਣਾ ਕੇ ਦੇਖੋ ਤੁਸੀਂ ਇੱਕ ਦਮ ਸੋਚੋ ਜ਼ਿਆਦਾ ਜ਼ਿਆਦਾ ਬਣਾਈ ਪਤਾ ਨਹੀਂ ਟੇਸਟ ਤੁਹਾਨੂੰ ਟੇਸਟ ਹੀ ਥੋੜ੍ਹਾ ਥੋੜ੍ਹਾ
ਇੱਕ ਪਾ ਯਾ ਅੱਧਾ ਕਿੱਲੋ ਦਾ ਬਣਾਈਏ ਔਰ ਖਾ ਕੇ ਦੇਖੀਏ ਬਣ ਗਿਆ ਸਾਡੇ ਕੋਲ ਸੋਹਣਾ ਹਾਂਜੀ ਬਸ ਫਿਰ ਇਹੀ ਮੈਂ ਕਿਹਾ ਚਲੋ। ਚੰਗਾ ਜੀ ਭੈਣ ਜੀ ਫੇਿਰ ਤੁਹਾਡੇ ਨਾਲ ਗੱਲ ਕਰਦੀ ਹਾਂ ਮੈਂ ਸਤਿ ਸ੍ਰੀ ਅਕਾਲ।
ਕਰਵਾਉਣਾ ਚੀਜ਼ਾਂ ਦਾ ਜੇ
ਬਿਲਕੁਲ ਬਿਲਕੁਲ ਤੁਹਾਨੂੰ ਫੋਨ ਕਰਕੇ ਦੱਸਾਂਗੀ ਮੈਂ ਬਣਾਵਾਂਗੇ ਤਾਂ ਤੁਹਾਨੂੰ ਜ਼ਰੂਰ ਭੇਜਾਂਗੀ। ਮੈਂ ਸੋਚਦੀ ਸੀ ਹੁਣ ਥੋੜ੍ਹੀ ਜਲਦੀ ਕਰ ਦੇਨਾ ਜਿਹਦੇ ਨਾਲ ਮੇਰਾ ਸੱਮਿਟ ਹੋਏ।
ਚਲੋ ਅੱਛਾ ਜੀ ਚਲੋ ਹਾਂਜੀ ਸ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ